ਜੀ ਚਰਚੇ
ਹਾਂਜੀ ਕੀ ਹਾਲ ਚਾਲ
ਵਧੀਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚ
ਸਭ ਵਧੀਆ ਜੀ ਸਭ ਵਧੀਆ ਘਰ ਪਰਿਵਾਰ ਠੀਕ ਆ ਸਾਰੇ
ਹਾਂਜੀ ਹਾਂਜੀ ਤੁਸੀਂ ਦੱਸੋ ਤੁਹਾਡਾ ਕਿਵੇਂ ਚੱਲ ਰਿਹਾ
ਸਭ ਠੀਕ ਹੈ ਹਾਂਜੀ ਹਾਂਜੀ ਸਭ ਵਧੀਆ ਚੱਲ ਰਿਆ ਕੁਛ ਨੀ ਬੈਠੀ ਸੀ ਹੁਣੇ ਵੇਲੀ ਹੋ ਕਿਵੇਂ ਤਾਂ ਗਰਮੀ ਬੜੀ ਹੋ ਰਹੀ ਹੈ ਤੇ ਮੈਂ ਦੇਖ ਰਹੀ ਸੀ ਅਹ ਮਤਲਬ ਕੋਈ ਔਨਲਾਈਨ ਕੋਈ ਟੀ ਸ਼ਰਟਸ ਵਗੈਰਾ ਮੰਗ ਲਾ ਉਹਦੀ ਗਰਮੀ ਬੜੀ ਹੈ ਨਿਕਲਿਆ ਨਹੀਂ ਜਾਂਦਾ ਘਰੋ ਬਾਰ ਤੇ ਇਸ ਕਰਕੇ ਮੈਂ ਦੇਖ ਰਹੀ ਸੀ ਕਾਲ ਹੀ ਕਰ ਰਹੀ ਸੀ ਤੇ ਮੈਂ ਕਿਹਾ ਵੇਖਾ ਕਰਕੇ ਟੀ ਸ਼ਰਟਸ ਆ ਰਹੇ ਕਾਫੀ ਡਿਸਕਾਊਂਟ ਵੀ ਕਾਫੀ ਲੱਗੇ ਹੋਏ ਨਾ। ਔਨਲਾਈਨ
ਹਾਂਜੀ, ਹੁਣ ਤੇ ਇਹ ਟਰੈਂਡ ਚੱਲ ਗਿਆ ਜੀ ਆਨ ਲਾਈਨ ਸ਼ੋਪਿੰਗ ਦਾ
ਹਾਂ ਹਾਂ ਇਹ ਤੇ ਹੈ ਸਹੀ ਗੱਲ ਆ ਘਰ ਬੈਠੇ ਬੈਠੇ ਹਰ ਚੀਜ਼ ਆ ਜਾਂਦੀ ਐ। ਤੇ ਓਹੀ ਨਾ। ਬਾਹਰ ਜਾਣਾ ਬੜੀ ਮੁਸ਼ਕਿਲ ਲੱਗਦਾ ਇਸ ਵੇਲੇ ਨਾ ਗਰਮੀ ਵੀ ਬੜੀ ਐ ਬੰਦਾ ਕੀ ਕਰੇ ਬਾਹਰ ਨਾ ਘਰ ਬੈਠੇ ਬੈਠੇ ਚੀਜ਼ ਆ ਜਾਂਦੀ ਐ ਹੂੰ
ਹਰੇਕ ਇੱਕ ਇੱਕ ਡਿਜ਼ਾਇਨ ਬਹੁਤ ਮਿਲਦੇ ਐ। ਜੋ ਡਿਜ਼ਾਇਨ ਓਫਲਾਈਨ ਹੀ ਮਿਲਦੇ ਹਨਾ ਤੇ ਹਾਂਜੀ ਕਾਫ਼ੀ ਵਰਾਇਟੀ ਮਿਲਦੀ ਐ ਹਰੇਕ ਚੀਜ਼ ਮਿਲਦੀ ਐ।
ਹਾਂਜੀ-ਹਾਂਜੀ, ਅੱਜ ਕੱਲ ਕੱਪੜੇ ਤੋਂ ਲੈ ਕੇ ਘਰ ਦਾ ਰਾਸ਼ਨ ਤੱਕ ਲੈ ਕੇ ਹਰ ਚੀਜ਼ ਮਤਲਬ ਮਤਲਬ ਦੇਖੋ ਔਨਲਾਈਨ ਮਿਲ ਰੀ ਐ ਹਰ ਚੀਜ਼ ਘਰ ਬੈਠੇ ਬੈਠੇ ਸਾਨੂੰ ਮਿਲ ਜਾਂਦੀ ਐ। ਮਤਲਬ ਕਿ ਬੰਦੇ ਨੂੰ ਬਾਹਰ ਨੀ ਜਾਣਾ ਪੈਂਦਾ ਨਾ। ਕੀ ਘਰ ਬੈਠੇ ਬੈਠੇ ਸਭ ਕੁੱਝ ਆ ਜਾਂਦਾ ਵਾ।
ਹਾਂਜੀ-ਹਾਂਜੀ, ਓਨ ਓਨਲਾਈਨ ਸ਼ੋਪਿੰਗ ਦਾ ਇਹੀ ਫਾਇਦਾ ਹੁੰਦਾ ਜੀ। ਚਲੋ ਡਿਜ਼ਾਇਨ ਪਸੰਦ ਕੀਤਾ ਜਾਂ ਕੋਈ ਚੀਜ਼ ਮੰਗਾਣੀ ਐ ਫੋਨ ਕੀਤਾ ਹਾਜ਼ਰ
ਜਾਂ ਸਿਲੈਕਟ ਕੀਤਾ ਆਰਡਰ ਕੀਤਾ ਜ਼ਰਾ ਨਾ ਵੀ ਘਰ ਪਹੁੰਚ ਜੇਗੀ ਚੀਜ਼। ਤੇ ਔਫਲਾਈਨ ਸਾਨੂੰ ਬਾਜ਼ਾਰ ਜਾਣਾ ਪੈਣਾ ਤੇ ਲੇਕਿਨ ਇਹ ਵੇਂ ਕਿ ਔਨਲਾਈਨ ਦੇ ਜੇ ਫਾਇਦਾ ਨੇ ਨੁਕਸਾਨ ਵੀ ਬਹੁਤ ਹੈਗੇ ਐ। ਜਿਵੇਂ ਸ਼ੋਪਿੰਗ ਹਾਂਜੀ ਦੋਨੋ ਹਨਾ।
ਦੋਨੋ ਦੋਨੋ ਦੇਖੋ ਹਰ ਚੀਜ਼ ਦਾ ਫਾਇਦੇ ਵੀ ਤੇ ਨੁਕਸਾਨ ਦੋਨੋਂ ਈ ਐ। ਨੇ ਹੁਣ ਔਨਲਾਈਨ ਦੇਖੋ ਅਸੀਂ ਚੀਜ਼ਾਂ ਮੰਗਾ ਤੇ ਲੈਣੇ ਆ ਕਈ ਵਾਰੀ ਜਿਵੇਂ ਹੁਣ ਕੱਪੜ ਵਗੈਰਾ ਮੰਗਾ ਲੋ ਕਈ ਵਾਰੀ ਤਾਂ ਬੜੇ ਅੱਛੇ ਆ ਜਾਂਦੇ ਕੱਪੜੇ ਕਈ ਵਾਰੀ ਹੁੰਦਾ ਵੈ ਕਿ ਸਾਈਜ਼ ਦਿੱਕਤ ਆ ਜਾਂਦੀ ਐ। ਕਲਰ ਇਸ਼ੂ ਹੋ ਜਾਂਦਾ ਕੱਪੜਾ ਛੋਟਾ ਵੱਡਾ ਹੋ ਜਾਂਦਾ। ਬੜਾ ਮਤਲਬ ਇਸ਼ੂ ਵੀ ਕਈ ਵਾਰੀ ਆ ਜਾ ਕਈ ਵਾਰੀ ਬੜਾ ਅਛਾ ਕੱਪੜਾ ਨਿਕਲ ਆਂਦਾ ਵਾ। ਮਤਲਬ ਐਕਸਪੈਕਟ ਵੀ ਨੀ ਕੀਤਾ ਹੁੰਦਾ ਕਿ ਹਾਂ ਇੰਨਾ ਅੱਛਾ ਨਿਕਲ ਆਏਗਾ ਕੱਪੜਾ ਦੋਨੋ ਚੀਜ਼ਾਂ ਦੇਖੋ ਨੁਕਸਾਨ ਵੀ ਫਾਇਦੇ ਦੋਨੋ ਈ ਐ।
ਹਾਂਜੀ, ਉਹ ਤਾਂ ਹੈ ਜੀ। ਉਹ ਤਾਂ ਹੈ ਕਿ ਵੀ ਦੋਨੋ ਜੇ ਚੱਲਦੀਆਂ ਹੁਣ ਜਿਵੇਂ ਇਹ ਐ ਕਿ ਔਨਲਾਈਨ ਚ ਆਪਾਂ ਡਿਸਕਾਊਂਟ ਮਿਲਦਾ ਕਲਰਿੰਗ ਮਿਲ ਜਾਂਦੀ ਐ। ਡਿਜਾਇਨਿੰੰਗ ਮਿਲ ਜਾਂਦੀ ਐ ਹਨਾ ਆਪਾਂ ਨੂੰ ਜੋ ਚੀਜ਼ ਆਪਾਂ ਨੂੰ ਔਫਲਾਈਨ ਹੀ ਮਿਲ ਸਕਦੀ ਡਿਸਕਾਊਂਟ ਤਾਂ ਔਫਲਾਈਨ ਬਹੁਤ ਘੱਟ ਮਿਲਦਾ।
ਹਾਂਜੀ-ਹਾਂਜੀ ਆਫਲਾਈਨ ਤੇ ਬਹੁਤ ਘੱਟ ਮਿਲਦਾ ਹਾਂ ਉਹਨਾਂ ਨੇ ਆਪਣਾ ਫਿਕਸ ਰੇਟ ਲਿੱਖ ਰੱਖਿਆ ਹੁੰਦਾ। ਫਿਕਸ ਰੇਟ ਤੇ ਦਿੰਦੇ ਨੇ। ਪਰ ਹੈਗਾ ਔਨਲਾਈਨ ਦੇ ਵਿੱਚ ਸਾਨੂੰ ਫਿਕਸ ਰੇਟ ਨੀ ਮਿਲਦਾ ਸਾਨੂੰ ਡਿਸਕਾਊਂਟ ਮਿਲ ਜਾਂਦਾ ਹ ਚੀਜ਼ ਚ ਨਾ ਹਰ ਚੀਜ਼ ਚ ਮਿਲ ਜਾਂਦਾ ਹਰ ਚੀਜ਼ ਚ ਮਿਲ ਜਾਂਦਾ ਕੱਪੜਾ ਕੀ ਲੈ ਕੇ ਗਰੋਸਰੀ ਰਹਿ ਕੇ ਹਰ ਚੀਜ਼ ਡਿਸਕਾਊਂਟ ਮਿਲਦਾ। ਹਾਂਜੀ-ਹਾਂਜੀ, ਬ੍ਰੈਂਡ ਕਾਫੀ ਹੋ ਗਿਆ ਹਾਂਜੀ। ਹਾਂ ਜੋ ਮੋਲ ਦੇ ਵਿੱਚ ਸਾਰੇ ਬ੍ਰੈਂਡ ਹੁੰਦੇ ਆ ਉਹ ਸਾਰੇ ਹੀ ਔਨਲਾਈਨ ਹੋ ਗਏ ਨੇ ਅੱਜ ਕੱਲ ਦੇ ਕਿਸੇ ਵੀ ਮਤਲਬ ਸਟੋਰ ਤੁਸੀਂ ਕੁਛ ਮੰਗਵਾ ਸਕਦੇ ਓ।
ਹਾਂਜੀ-ਹਾਂਜੀ। ਹੁਣ ਖਾਣ ਪੀਣ ਦਾ ਆਰਡਰ ਹੀ ਦੇਖੋ ਜੇ ਕੋਈ ਚਾਰ ਗਾਹਕ ਘਰ ਮਹਿਮਾਨ ਆ ਜਾਣਾ। ਕੁਛ ਨਾ ਬਣਾਇਆ ਹੋਵੇ ਕੁਛ ਸਮਝ ਨਾ ਆਵੇ ਬੰਦਾ ਕਹਿੰਦਾ ਚੱਲ ਬਾਈ ਔਨਲਾਈਨ ਔਡਰ ਕਰੋ।
ਹਾਂ ਹਾਂ ਹਾਂ, ਬਸ ਫਟਾਫਟ ਆ ਜਾਂਦਾ ਸਈ ਗੱਲ ਆ ਹਾਂ ਹਣ ਹੁਣ ਦੇਖੋ ਕਈ ਵਾਰੀ ਹੁੰਦਾ। ਹਨਾ ਬੱਚੇ ਛੋਟੇ ਬੱਚੇ ਨੇ ਦੁੱਧ ਵਗੈਰਾ ਪੀਂਦੇ ਨੇ ਕਈ ਵਾਰ ਦੁੱਧ ਵੀ ਥੁੜ ਜਾਂਦਾ ਘਰ ਚ ਤੇ ਹੁਣ ਬੰਦਾ ਉਸ ਟਾਈਮ ਤੇ ਜਾ ਨਹੀਂ ਸਕਦਾ ਘਰੋਂ ਨਿਕਲਣ ਤਾਂ ਇਹ ਹੈਗਾ ਕਿ ਔਨਲਾਈਨ ਫਟਾਫਟ ਚੀਜ਼ ਮੰਗਵਾ ਲੋ। ਘਰ ਬੈਠੇ ਬੈਠੇ ਮਤਲਬ ਦੁੱਧ ਵੀ ਆ ਜਾਂਦਾ ਹੋਰ ਵੀ ਅਗਰ ਚੀਜ਼ਾਂ ਕੋਈ ਮੰਗਾਣੀਆਂ ਤਾਂ ਉਹ ਵੀ ਨਾਲ ਆ ਜਾਂਦੀਆਂ। ਔਰ ਆਂਦਾ ਵੀ ਰੇਟ ਵੀ ਥੋੜਾ ਲੈਂਦੇ ਨੇ ਮਤਲਬ ਜਿਵੇਂ ਬਾ ਜੋ ਜਿਵੇਂ ਦੁੱਧ ਐ ਅੱਜ ਕੱਲ੍ਹ ਜੋ ਵੀ ਚੱਲ ਰਿਹਾ ਪ੍ਰਾਈ ਉਸ ਤੋਂ ਦੋ, ਤਿੰਨ ਰੁਪਏ ਘੱਟ ਹੀ ਲੱਗਦਾ ਵਾ ਉਸ ਤੋਂ ਦੋ ਤਿੰਨ ਰੁਪਏ ਘੱਟ ਹੀ ਲੈਂਦੇ ਨੇ ਔਨਲਾਈਨ। ਦੀਦੀ ਫਾਇਦੇ ਵੀ ਬਹੁਤ ਜ਼ਿਆਦਾ ਨਾ।
ਹਾਂਜੀ- ਹਾਂਜੀ ਫ਼ਾਇਦੇ ਤਾਂ ਹੈ ਜੀ। ਨੁਕਸਾਨ ਵੀ ਬਥੇਰਾ ਫਾਇਦੇ ਵੀ ਬਥੇਰੇ ਹੁਣ ਨੁਕਸਾਨ ਇਹ ਕਿ ਦੁਕਾਨਦਾਰੀ ਖ਼ਤਮ ਹੋਰੀ ਐ। ਜੇ ਮਾਰਕੀਟ ਹੁੰਦਾ ਹਾਂਜੀ, ਦੁਕਾਨਦਾਰੀ ਵੀ ਹੈ ਨੀ।
ਹਾਂਜੀ ਹਾਂਜੀ ਕਈ ਜਗ੍ਹਾ ਤੇ ਹੁਣ ਦੇਖੋ ਅੱਜ ਕੱਲ ਨਾ ਪਤਾ ਕੀ ਹੋਇਆ ਜਿਵੇਂ ਹੁਣ ਐ ਪਹਿਲੇ ਤੇ ਮਾਰਕੀਟ ਲੱਗਦੀਆਂ ਸੀ ਨਾਵੇੈਂ ਬਾਜ਼ਾਰਾਂ ਦੇ ਵਿੱਚ ਰੇਹੜੀਆਂ ਲਗਾ ਕੇ ਤੇ ਜਾਂ ਫਿਰ ਕਾਟ ਵਗੈਰਾ ਲਾ ਕੇ ਲੋਕੈਂ ਕਿੰਨਾ ਸਮਾਨ ਵੇਚਦੇ ਸੀ। ਅੱਜ ਕੱਲ੍ਹ ਤੇ ਸਭ ਕੁਝ ਬੰਦ ਹੋ ਰਿਹਾ ਹੈ ਕਿਉਂਕਿ ਬੰਦ ਇਸ ਕਰਕੇ ਕਰ ਰਹੇ ਕਿ ਦੁਕਾਨਦਾਰਾਂ ਦੀ ਸੇਲ ਘੱਟਦੀ ਜਾ ਰਹੀ ਹੋ। ਕਹਿ ਰਹੇ ਕਿ ਬਾਹਰੋਂ ਹੀ ਲੋਕੀ ਆ ਕੇ ਸਾਰਾ ਸਮਾਨ ਲੈ ਜਾਂਦੇ ਤੇ ਸਾਡੀ ਦੁਕਾਨ ਤੇ ਕੋਈ ਵੜਦਾ ਹੀ ਨਹੀਂ ਹੈ ਇਸ ਕਰਕੇ ਇਹਨਾਂ ਨੇ ਇਹ ਛੋਟੇ ਛੋਟੇ ਜਿਹੜੇ ਲਦਾਖ ਬੈਠੇ ਹੁੰਦੇ ਨੇ ਦੁਕਾਨਾਂ ਦੇ ਬਾਹਰੇ ਉਹ ਸਭ ਖਤਮ ਹੁੰਦੇ ਜਾ ਰਹੇ ਨੇ ਸਭ ਖ਼ਤਮ ਹੋਦੇਂ ਹੁਣ ਅ ਪਿੱਛੇ ਇਹ ਵੀ ਆਪਓਪਸ਼ਨ ਚੁੱਕਿਆ ਗਿਆ ਸੀ, ਕਿ ਔਨਲਾਈਨ ਜਿਹੜੇ ਲੋਕੀ ਹੈ ਸਟੋਰ ਸਮਾਨ ਮੰਗਵਾ ਲੈਂਦੇ ਨੇ, ਕਿਉਂਕਿ ਘਰੋਂ ਬਾਹਰ ਨਿਕਲ ਦੁਕਾਨਦਾਰ ਵਾਲੇ ਵਿਹਲੇ ਬੈਠੇ ਰਹਿੰਦੇ ਨੇ। ਉਹ ਵੀ ਇਹਨਾਂ ਨੇ ਆਪਓਪਸ਼ਨ ਚੁੱਕਿਆ ਸੀ ਕਿ ਔਨਲਾਈਨ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਵਾ ਕਿਉਂਕਿ ਲੋਕਾਂ ਨੂੰ ਆ
ਹਾਂਜੀ, ਹੋਵੇ ਨੇ ਦੇਖੋ ਹਰੇਕ ਨੂੰ ਰੁਜ਼ਗਾਰੀ ਚਾਹੀਦੀ ਹਰੇਕ ਇਨੂੰ ਪੈਸਾ ਚਾਹੀਦਾ। ਜੇ ਆਪਾਂ ਬਾਰੇ ਨਿਕਲਾਂਗੇ ਆਪਾਂ ਕੈਸ਼ ਐਕਸਚੇਂਜ ਨਹੀਂ ਕਰਾਂਗੇ ਦੂਜੇ ਨਾਲ ਤਾਂ ਮਾਰਕੀਟ ਕਿੱਥੋਂ ਚੱਲੂਗੀ ਹੈਨਾ।
ਸਹੀ ਗੱਲ ਹੈ ਬਿਲਕੁਲ ਹਨਾ, ਹਾਂ ਅੱਜ ਕੱਲ ਤਾਂ ਦੇਖੋ ਸਾਰਾ ਭੇਦ ਟੀ ਐਮ ਦਾ ਜਮਾਨਾ ਹੋ ਗਿਆ, ਅੱਜ ਕੱਲ ਲੋਕੀ ਕੈਸ਼ ਵੀ ਨਹੀਂ ਕੈਰੀ
ਹਾਂਜੀ- ਹਾਂਜੀ ਉਹ ਤਾਂ ਸਾਨੂੰ ਵੱਡਾ ਨੁਕਸਾਨ ਹੋ ਜਿਹੜੇ ਛੋਟੇ ਜੇ ਤੇ ਹੈਗੇ ਵਿਚਾਰੇ
ਹਾਂਜੀ- ਹਾਂਜੀ ਨੁਕਸਾਨ ਹੈ ਸਹੀ ਗੱਲ ਏ ਹਾਂ ਜਿਵੇਂ ਲੋਕੀ ਦੇਖੋ ਜਿਨਾ ਕੋਲ ਦੁਕਾਨਾਂ ਨਹੀਂ ਹੋ ਜਿਹੜੇ ਦੁਕਾਨਾਂ ਨਹੀਂ ਲੈ ਪਾਉਂਦੇ ਉ ਵਿਚਾਰੇ ਆਪਣਾ ਛੋਟਾ- ਮੋਟਾ ਸੈੱਟਅਪ ਕਰਕੇ ਲਗਾਂਦੇ ਨੇ ਤੇ ਉਹ ਕਿੰਨਾ ਵਾਸਤੇ ਲਗਾਂਦੇ ਸੀ। ਸਾਡੇ ਵਾਸਤੇ ਲਗਾਦੇਂ ਨੇ ਅਸੀਂ ਲੋਕੀ ਜਾਂਦੇ ਇ ਨਹੀਂ ਆ ਅਸੀਂ ਲੋਕ ਘਰ ਬੈਠੇ -ਬੈਠੇ ਚੀਜਾਂ ਮੰਗਵਾ ਲ ਲੇਨੇ ਆ ਉਹ ਵਿਚਾਰੇ ਫਿਰ ਕਿੱਥੋਂ ਰੋਟੀ -ਪਾਣੀ ਚਲਾਣਗੇ ਨਾ।
ਹਾਂਜੀ। ਹੁਣ ਦੇਖੋ ਔਨਲਾਈਨ ਆਪਾਂ ਕੱਪੜਾ ਤਾਂ ਮੰਗਾ ਲਈ ਦਾ। ਔ ਚਲੋ ਲੇਕਿਨ ਇਹ ਵੇਂ ਕਿ ਕੋਈ ਹੱਥ ਲਾ ਕੇ ਦੇਖ ਸਕੇ ਕਿ ਆਪਾਂ ਕੁਛ ਹੁਣ ਦੇਖੋ ਆਪਾਂ ਔਫਲਾਈਨ ਜਾਵਾਂਗੇ ਦੁਕਾਨਦਾਰਾਂ ਦੇ ਕੋਲ ਹੱਥ ਲਾ ਕੇ ਦੇਖਾਂਗੇ ਜਚ ਚਾਗੇਂ ਪੁਰਖਾ ਇੱਕ ਦੁਕਾਨ ਛੋੜ ਕੇ ਦਸ ਦੁਕਾਨਾਂ ਘੁੰਮਾਂਗੇ ਹੈਨਾ। ਵੀ ਸਾਨੂੰ ਹੋਰ ਵੈਰਾਟੀ ਦਖਾਓ, ਸਾਨੂੰ ਹੋਰ ਕੱਪੜਾ ਦਖਾਓ, ਫੇਰ ਅਸੀਂ ਉਹਨਾਂ ਨੂੰ ਕਹਿ ਕਿ ਆਵਾਂਗੇ ਕਿ ਹਾਂ ਵੀ ਜੇ ਚੀਜ਼ ਖਰਾਬ ਹੋ ਗਈ, ਜਾਂ ਘੱਟ ਕੱਪੜਾ ਨਿਕਲਿਆ, ਜਾਂ ਕੁਛ ਹੋਇਆ ਅਸੀ ਵਾਪਸ ਕਰਨ ਆਵਾਂਗੇ। ਈਵਨ ਕਿ ਕਈ ਵਾਰ ਆਪਾਂ ਸ਼ੋਪਿੰਗ ਜ਼ਿਆਦਾ ਕਰ ਲੈਂਦੇ ਆ ਪੈਸੇ ਥੋੜੇ ਘੱਟ ਜਾਂਦੇ ਆ ਪਰ ਕਹਿ ਕੇ ਆਨੇ ਚੱਲ ਬਇ ਤੁਹਾਨੂੰ ਫੇਰ ਭੇਜ ਦਾਂਗੇ ਅਸੀ। ਫਾਂ ਦੀ ਹੋ ਆ ਹੈਨਾ ਹੁਣ ਔਨਲਾਈਨ ਤੇ ਚੀਜ਼ਾਂ ਹੋ ਹੀ ਨੀ ਸਕਦੀਆਂ ਪੇਮੈਂਟ ਪਹਿਲਾਂ ਮੰਗ ਓਨਲਾਈਨ ਕਾਫੀ ਹਾਂਜੀ ਫੇਰ ਇਹ ਵੀ ਡਰ ਰਹਿੰਦਾ ਪਤਾਂ ਨੀ ਚੀਜ਼ ਆਊਗੀ? ਕਿ ਨੀ ਆਏ।
ਹਮ-ਮ ਅਜੇ ਪਿੱਛੇ ਏਨਾ ਸਬਜ਼ੀਆਂ ਮੰਗਵਾ ਲਈਆਂ ਸੀ ਘਰ ਕੇ ਚਲ ਬੈਠੇ ਬੈਠੇ ਘਰ ਸਬਜ਼ੀ ਮੰਗਵਾ ਲੈਂਦੇ ਹਾਂ। ਸਬਜ਼ੀ ਮੰਗਾਵਾ ਤੇ ਲਈ ਸਾਰੀ ਸਬਜ਼ੀ ਖ਼ਰਾਬ ਆਈ ਹੈ, ਬਿਲਕੁਲ ਜਿਵੇਂ ਮਤਲਬ ਹੂੰ ਹੂੰ ਹੁੰਦੀ ਨਾ ਰੂ ਹੋਈ ਸਬਜ਼ੀ ਬਿਲਕੁਲ ਬਾਸੀ ਹੋਈ ਉਹ ਸਾਰੀ ਸਬਜ਼ੀ ਉਹ ਵਾਲੀ ਆਈ ਹੈ। ਮਤਲਬ ਸਾਨੂੰ ਨੁਕਸਾਨ ਹੋਇਆ। ਸਾਰੀ ਸਬਜ਼ੀ ਸਾਨੂੰ ਸੁੱਟਣੀ ਪਈ ਬਿਲਕੁਲ ਹੀ ਨਾ। ਹਾਲੇ ਹੋਰ ਸਮਾਨ ਦੇ ਪੈਕਟਸ ਵਗੈਰਾ ਦੇ ਸਮਾਨ ਤੇ ਅੱਛੇ ਨਿਕਲੇ ਆ। ਜਿਹੜੇ ਇਹ ਵੈਜੀਟੇਬਲ ਸੂਪਸ ਮੰਗਾਏ ਨਾ ਸਾਰਾ ਰੁੱਟ ਮੈ ਮਾਲ ਆਇਆ
ਹਾਂਜੀ ਉਹੀ ਹੈ, ਮੈਂ ਨਾ ਜਿਹੜੀ ਆ ਚੀਜ਼ਾਂ ਹੁਣ ਆਪਾ ਮੰਗਾ ਤਾਂ ਲੈਂਨੇ ਆ ਔਨਲਾਈਨ। ਹੁਣ ਆਪਾਂ ਨੂੰ ਕੀ ਪਤਾ ਚੱਲਦਾ ਵੀ ਅਗਲਾ ਪਹਿਲਾਂ ਦਿਖਾਂਦਾ ਕਿੜਾ ਤੇ ਦਿੰਦਾ ਕਿੜਾ। ਫੇਰ ਤੁਸੀਂ ਉਸ ਨਾਲ ਬਹਿਸ ਵੀ ਨਹੀਂ ਕਰ ਸਕਦੇ।
ਹਾਂਜੀ- ਹਾਂਜੀ ਹਮ ਸਹੀ ਗੱਲ ਹੈ, ਹਾਂ ਉਹੀ ਨਾ ਅਸੀਂ ਕਿਸੇ ਨੂੰ ਬੋਲ ਨੀ ਸਕ
ਨਹੀਂ ਜੀ ਨਹੀਂ- ਨਹੀਂ ਬੋਲ ਸਕਦੇ ਇਹੀ ਤੁਸੀਂ ਆਪ ਦੁਕਾਨ ਤੋਂ ਖਰੀਦ ਕੇ ਲੈ ਕੇ ਅਵੇ ਅਗਲੇ ਨੂੰ ਕਹਿ ਸਕਦੇ ਵੀ ਜੇ ਤੂੰ ਚੀਜ਼ ਸਾਨੂੰ ਖ਼ਰਾਬ ਦਿੱਤੀ ਹੈ ਅਸੀਂ ਹੁਣ ਹਾਂਜੀ। ਤੇ ਦੁਕਾਨਦਾਰ ਦੇ ਕੰਨਾਂ ਚੋਂ ਕਿ ਹਾਂ ਵੀ ਮੈਂ ਅਰ ਬੋਲਾ ਗਲਤ ਦਵਾਂਗਾ ਤੇ ਵਾਪਸ ਆ ਕੇ
ਹਾਂ ਕਸਟਮਰ ਵਾਪਸ ਮੈਨੂੰ ਆ ਕੇ ਦੇ ਦੇਗੇ ਇਸ ਤੋਂ ਅੱਛਾ ਬੈਟਰ ਹੈ ਕਿ ਮ ਪਹਿਲਾਂ ਹੀ ਚੰਗੀ ਚੀਜ਼ ਦੇਦਾ ਕਿ ਮੇਰੇ ਕੋ ਕਸਟਮਰ ਵਾਪਸ ਨਾ ਆਏ ਮੇਰਾ ਕਸਟਮਰ ਬਣੇ ਕਸਟਮਰ ਟੁੱਟੇ ਨਾ ਮੇਰੇ
ਹਾਂਜੀ -ਹਾਂਜੀ ਉਹ ਚੀਜ਼ ਦਾ ਫ਼ਰਕ ਪੈਂਦਾ ਹੈਗਾ। ਤੇ ਹਾਂਜੀ ਲੇਕਿਨ ਇਹਵੇਂ ਕੇ ਲੋਕ ਆਪਣੇ ਤਾਂ ਫੇਰ ਬਸ ਹੁਣ ਜਿਹੜੇ ਅੱਜ ਕੱਲ ਦੇ ਬੱਚੇ ਉਹ ਤੇ ਬਿਲਕੁਲ ਨੀ ਸੋਚਦੇ ਬਾਹਰ ਜਾਣਾ ਪਸੰਦ ਹੀ ਨਹੀਂ ਕਰਦੇ।
ਪਸੰਦ ਨਹੀ ਕਰਦੇ ਉਹ ਘਰ ਬੈਠੇ ਬੈਠੇ ਕੀ ਹਾਂ ਪਤਾ ਕੀ ਐ ਹਰ ਬੱਚਾ ਅੱਜ ਸਾਰਾ ਦਿਨ ਤੇ ਬੱਚੇ ਫੋਨ ਤੇ ਅੱਜ ਕੱਲ ਛੁੱਟੀਆਂ ਪਈਯਾਂ ਹੋਈਆਂ ਬੱਚੇ ਫੋਨ ਲੱਗੇ ਰਹਿੰਦੇ ਹਰ ਚੀਜ਼ ਉਹਨਾਂ ਨੂੰ ਆ ਚਲਾਣੀ ਕਿਸ ਤਰ੍ਹਾਂ ਔਡਰ ਕਰਨਾ ਕਿਸ ਤਰ੍ਹਾਂ ਨਹੀਂ ਔਡਰ ਕਰਨਾ ਵੱਡੇ ਛੋਟੇ ਦੇਖਦੇ ਹੀ ਨੀ ਆ ਬਿਲਕੁਲ ਵੀ ਆਪਣਾ ਮੰਗਾਇਆ ਉਹਨਾ ਦੇ ਖਾ ਪੀ ਕੇ ਬੰਨੇ ਹੋ ਜਾਂਦੇ ਨੇੁ ਭੁੱਖ ਲੱਗੀ ਹੈ ਸਾਨੂੰ ਭੁੱਖ ਲੱਗੀਏ ਸਾਨੂੰ ਤੇ ਆਪਣਾ ਮੰਗਵਾਇਆ ਖਾ ਲਿਆ। ਉਹਨਾ ਨੇ ਇਹ ਨੀ ਵੇਖਨਾ ਨਾ ਨੁਕਸਾਨ ਵੀ ਕੀ ਇਹ ਚੀਜ਼ਾਂ ਦਾ ਕਿਉਂਕਿ ਇਹ ਚੀਜ਼ਾਂ ਖਾ- ਖਾ ਕੇ ਨਾ ਬਾਦ ਚ ਪੈਕਟਸ ਵੀ ਖਾ- ਖਾ ਕੇ ਨੁਕਸਾਨ ਹੀ ਹੋਇਆ।
ਹੁਣ ਜਿਹੜੀ ਚੀਜ਼ ਖਾਣ ਹਾਂਜੀ। ਜਿਹੜੀ ਚੀਜ਼ ਆ ਖਾਣ ਨੂੰ ਮੰਗਾ ਰਹੇ ਆ ਵੀ ਸਾਨੂੰ ਦੋ ਕੀ ਪਤਾ ਕੱਦੋਂ ਦੀ ਬਣੀ ਪਈਏ ਕਦੋਂ ਦੀ ਚੀਜ਼ ਬਣੀ ਪਈ ਹਨਾ ਉਹਨਾਂ ਨੂੰ ਤਾਂ ਗਰਮ ਕਰਕੇ ਭੇਜ ਦੇਣੀ ਜੀ ਅਸੀਂ ਹੁਣੇ ਤੁਹਾਡੇ ਲਈ ਅਸੀਂ ਤਿਆਰ ਕੀਤਾ ਖਾ ਲੋ ਉਹੀ ਤੁਸੀਂ ਔਫ ਲੈਨ ਜਾਓਗੇ ਤੁਹਾਡੇ ਸਾਹਮਣੇ
ਸਾਹਮਣੇ ਚ ਹੀ ਬਣਦੀ ਹੈ ਹਾਂ ਹਮ ਸਹੀ ਗੱਲ ਹੈ ਬਿਲਕੁਲ ਨਾ ਬਸ ਉਹੀ ਹੈ ਨਾ ਇੱਕ ਆਪਣੇ ਸਰੀਰ ਨੂੰ ਕਸ਼ਟ ਨਹੀਂ ਦਿੰਦੇ ਲੋਕੀ ਕਹਿੰਦੇ ਬੈਠੇ ਬੈਠੇ ਘਰ ਚੀਜ਼ਾਂ ਆ ਜਾਣ ਕੀ ਕਰਨਾ ਬਾਹਰ ਜਾ ਕੇ ਕੋਈ ਨਾ ਸਰੀਰ ਵੀ ਉਵੇਂ ਦੇ ਹੋ ਗਏ ਅੱਜ ਕੱਲ੍ਹ ਸਰੀਰ ਵੀ ਸਭ ਐਵੇਂ ਲੱਗਦਾ ਜਿਵੇਂ ਅੱਜ ਕੱਲ ਬੱਚੇ ਬੱਚੇ ਬੁੱਢਿਆਂ ਵਾਂਗ ਬੰਨੇ ਹੋਏ ਨੇ ਅੱਜ ਕੱਲ ਛੋਟ ਛੋਟੇ ਬੱਚਿਆਂ ਦਾ ਹਾਲ ਬੁੱਢਿਆ ਵਰਗਾ ਹੋਇਆ
ਹਾਂਜੀ ਹਾਂਜੀ ਉਹ ਨਿਕਲ ਹੀ ਨਹੀਂ ਸਕਦੇ ਕਿੱਥੇ ਨਹੀਂ ਜਾ ਸਕਦੇ ਉਹਨਾਂ ਨੂੰ ਜੀ ਅਸੀਂ ਕਵਾਂਗੇ ਸਾਡੇ ਨਾਲ ਚਲੋ ਬੱਚੇ ਬਈ ਆਪਾਂ ਸ਼ੋਪਿੰਗ ਕਰਕੇ ਆਣੇ ਸਮਾਨ ਖਰੀਦ ਕੇ ਲੈ ਕੇ ਆਉਣਾ ਜਾਂ ਤੂੰ ਜਾਇਆ ਮੋਟਰਸਾਈਕਲ ਲੈ ਕੇ ਜਾਂਦਾ ਸਾਨੂੰ ਲਿਆ ਕੇ ਦੇ ਦੇ ਸਮਾਨ ਲਿਆ ਜਾਣਾ ਹੀ ਨੀ ਪਸੰਦ ਕਰਦੇ ਇਹ ਲੇ ਕੇ ਆ ਦੱਸੋ ਕੀ ਲੈਣਾ
ਹਾਂਜੀ ਹਾਂਜੀ ਹੁਣੇ ਆ ਜਾਊਗਾ ਸਾਰਿਆਂ ਦਾ ਹੀ ਜਵਾਬ ਹੁੰਦਾਰੇ ਨਾ ਸਭ ਇਹੀ ਕਹਿੰਦੇ ਨੇ ਹਮ
ਅਸੀਂ ਕਈ ਵਾਰ ਕਹਿੰਦੇ ਹਾਂ ਕਿ ਵੀ ਨਹੀਂ ਉਹ ਤੂੰ ਆਪ ਜਾ ਕੇ ਦੇਖ ਕੇ ਲੈ ਕੇ ਆ ਚੀਜ਼ ਫਿਰ ਬਾਅਦ ਚੋਂ ਵਾਪਿਸ ਕਰਨੀ ਵੀ ਆਸਾਨ ਹੋ ਜਾਂਦੀ ਕਹਿ ਕੇ ਆਉਂਦੇ ਹਾਂ ਗਾਹਕ ਵੀ ਨਹੀਂ ਆ ਕੋਈ ਗੱਲ ਨੀ ਤੁਸੀਂ ਦੱਸੋ ਕੀ ਲੈਣਾ ਅਸੀਂ ਉਵੇਂ ਕਰ ਲਾਂਗੇ ਜੇ ਚੀਜ਼ ਖ਼ਰਾਬ ਆ ਜਾਂਦੀ ਹੈ ਫਿਰ ਉਹ ਕਹੇਗਾ ਉਸ ਚ ਸਾਡੀ ਕੀ ਗਲਤੀ ਉਹਨਾਂ ਨੇ ਗਲਤ ਭੇਜਿਆ ਲੇਕਿਨ
ਹਾਂ ਪੈਸਾ ਤੇ ਗਿਆ ਪੈਸਾ ਵਾਪਸ ਨ ਆਉਂਦਾ ਉਹੀ ਗੱਲ ਉਹੀ ਗੱਲ ਹੁਣ ਪਿੱਛੇ ਨਾ ਨਾਇਕਾਂ ਦੇ ਵਿੱਚ ਵੀ ਨਾ ਇੱਕ ਲੱਗੀ ਹੋਈ ਸੀ ਸੇਲ ਲੱਗੀ ਹੋਈ ਸੀ ਤੇ ਲਪੇਸਟਿਕ ਵਗੈਰਾ ਮੰਗਾ ਲਈਆਂ ਇਹਦੇ ਚੋਂ ਕੁਛ ਸਹੀ ਨਿਕਲੀ ਕੁਛ ਸ਼ੇਡਸ ਜਿਹੜੇ ਮੋਬਲ ਨਿਕਲੇ ਨ ਹੁਣ ਉਹ ਮਤਲਬ ਚੇਂਜ ਤੇ ਹੋ ਨੀ ਸਕਦੇ ਨਾ ਉਹ ਚੀਜ਼ਾਂ ਚ ਚੇਂਜ ਹੁੰਦੀਆਂ ਨੀ ਆ ਫੇਰ ਮੈਨੂੰ ਯੂਜ ਕਰਨਾ ਹੀ ਪਿਆ ਉਹ
ਉਹ ਤਾਂ ਫੇਰ ਇਵੇਂ ਜੀ ਸੇਲ ਲਗਾ ਦਿੰਦੇ ਜਿਹੜੀ ਚੀਜ਼ਾਂ ਖ਼ਤਮ ਹੁੰਦੀ ਆ ਰਹੀਆਂ ਜਾਂ ਡਿਸਕਾਊਂਟ ਦੇ ਦਿੰਦੇ ਵੀ ਚਲੋ ਸਾਡੀ ਇਹ ਓਪਸ਼ਨ ਨਿਕਲ ਗਈ ਹੁਣ ਖਤਮ ਹੈ ਬਸ ਲਾ ਦੋ ਉਹ ਬਸ ਉਸ ਤੇ ਸੇਲ ਤੇ ਲਾ ਦਿੰਦੇ ਇਹ ਤਾਂ ਚੱਲ ਹਾਂਜੀ
ਤੇ ਹਾਂ ਨਹੀਂ ਸੰਭਲਦੇ ਬੱਚੇ ਨਹੀਂ ਸਮਝਦੇ ਅੱਜ ਕੱਲ ਜਿਵੇਂ ਜਿਵੇਂ ਅ ਹਮ ਅੱਜ ਕੱਲ ਵੈਸੇ ਵੀ ਸੋਸ਼ਲ ਅੱਜ ਕੱਲ ਵੈਸੇ ਹੀ ਸੋਸ਼ਲ ਮੀਡੀਆ ਦਾ ਹੀ ਜ਼ਿਆਦਾ ਟਾਈਮ ਜ਼ਮਾਨਾ ਸਾਰਾ ਬੱਚਿਆਂ ਦਾ ਬੱਚੇ ਕਹਿੰਦੇ ਕਿ ਚਲੋ ਜਿਵੇਂ ਚੀਜ਼ ਦਿਖਦੀ ਹੈ ਸਾਹਮਣੇ ਮੰਗਵਾਣ ਵੀ ਕਰਦੇ ਨੇ ਕੋਈ ਵੀ ਚੀਜ਼ ਲੈ ਲਓ ਮਸਾਜਏ ਘਰ ਬੈਠੇ ਬੈਠੇ ਆ ਗ
ਸਾਹਮਣੇ ਚੀਜ਼ ਤਾਂ ਮਿਲਦੀ ਨੀ ਜੀ ਜੋ ਤੁਸੀਂ ਦੇਖੋਗੇ ਹਮੇਸ਼ਾ ਡਿਫਰੈਂਟ ਆਊਗੀ ਤੁਹਾਡੇ ਕੋਲੋਂ ਹਾਂਜੀ ਓਨਲਾਈਨ ਤੁਸੀਂ ਤੁਸੀਂ ਮੰਗੋਗੇ ਆਏਗਾ ਉਹ
ਹਾਂਜੀ ਚਲੋ ਬੜਾ ਹਾਂਜੀ ਜੀ ਹਾਂਜੀ ਚਲੋ ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਸਤਿ ਸ੍ਰੀ ਅਕਾਲ ਜੀ